ਹਾਂਜੀ ਜੀ ਸਤਿ ਸ੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ
ਹੋਰ ਕੀ ਹਾਲ ਏ
ਆਪਣਾ ਸੁਣਾਓ, ਠੀਕ ਹੈ ਕਿਰਪਾ ਐ, ਗੁਰੂ ਮਹਾਰਾਜ
ਹੋਰ ਕੀ ਕਰਦੇ ਪਏ ਫਿਰ
ਅਸੀਂ, ਆਪਣੇ ਰਿਸ਼ਤੇਦਾਰ ਦੇ ਘਾਰ ਪ੍ਰਭਾਤ ਫੇਰੀ ਸੀ
ਹਾਂਜੀ
ਪ੍ਰਭਾਤ ਫੇਰੀ ਤੇ ਗਏ ਸੀ
ਅੱਛਾ-ਅੱਛਾ ਪ੍ਰਭਾਤ ਫੇਰੀ ਤੇ ਗਏ ਸੀ
ਹਾਂ ਗੁਰ
ਅੱਛਾ ਜੀ ਅੱਛਾ
ਵੀਹ ਤਰੀਕ
ਅੱਛਾ, ਨਹੀਂ-ਨਹੀਂ ਸਾਡੇ ਤੇ ਇੱਥੇ ਅਠਾਰਾਂ ਤਰੀਕ ਨੂੰ ਮਨਾਉਣਾ
ਉਹ ਉੱਥੇ ਕੁਟਿਆ ਵਿੱਚ ਸਾਡੇ ਗੁਰਦੁਆਰਾ ਹੈਨਾ ਉੱਥੇ ਅਗਲੇ ਐਤਵਾਰ ਮਨਾਉਣਾ, ਉੱਨੀ ਦਾ ਅਖੰਡ ਪਾਠ ਰੱਖਣਾ
ਅੱਛਾ ਜ ਅੱਛਾ ਅਾ ਹਾਂਜੀ ਹਾਂਜੀ, ਫਿਰ ਤੇ
ਔਰ ਭਾਈ ਸਾਹਿਬ ਜੀ ਆਏ ਸੀ ਆਪਣਾ ਉਹ ਲੈ ਕੇ, ਪਰਚੀ ਵਗੈਰਾ ਜੋ ਵੀ ਸੀ
ਹਾਂਜੀ ਹਾਂਜੀ ਹਾਂਜੀ
ਹਾਂ ਹੋਰ, ਆਪਣੀ ਸੁਣਾਓ ਤੁਸੀਂ
ਹਾਂਜੀ ਮੇਰੀ ਕੀ ਵਧੀਆ ਹੈ, ਅਸੀਂ ਵੀ ਹੁਣੇ ਜਾ ਰਹੇ ਸਾਡੇ ਉੱਧਰ ਅਗਲੇ ਸ਼ਨੀਵਾਰ ਜਾਗਰਣ ਹੋਇਆ ਸੀ ਤੇ ਹੁਣ ਅੱਜ, ਉੱਧਰ ਭੰਡਾਰਾ ਏ ਉਹਨਾਂ ਨੇ ਸਾਨੂੰ ਇਨਵਾਈਟ ਕੀਤਾ ਹੋਇਆ, ਬਸ ਮਸ਼ੀਨ ਲਾਈ ਸੀ ਕੱਪੜੇ ਧੋਣ ਲਈ, ਬੱਤੀ ਚਲੀ ਗਈ, ਲਾਈਟ ਚਲੀ ਗਈ, ਹੁਣ ਮੈਂ ਵੇਚ ਲਟਕ ਗਈ ਹਾਂ ਭਾਂਡੇ ਭੂੰਡੇ ਤੇ ਸਾਫ਼ ਕਰ ਲਏ ਆ, ਸਫ਼ਾਈ ਕਰਦੀ ਪਈ ਸੀ ਅਤੇ ਮੈਂ ਕਿਹਾ ਚਲੋ, ਤੁਹਾਡੀ ਕਾੱਲ ਆ ਗਈ ਚਲੋ ਪਹਿਲਾਂ ਫੋਨ ਅਟੈਂਡ ਕਰ ਲਵਾਂ, ਬੜੇ ਦਿਨਾਂ ਬਾਅਦ ਫੋਨ ਕੀਤਾ ਤੁਸੀਂ ਮੈਨੂੰ
ਹੂ, ਟਾਈਮ ਈ ਲਗਦਾ, ਹੋਰ ਹਾਂ ਹੋਰ, ਕਿਹੜੇ ਪਾਸੇ ਜਾਣਾ ਤੁਸੀਂ ਜਾਗਰਨ ਦੇ
ਮੈਂ ਇੱਧਰ ਜਾਣਾ, ਮੇਰੇ ਇੱਧਰ ਦੀ ਸਾਈਡ ਹੀ ਹੈ, ਮੇਰੇ ਜੇਠਾਣੀ ਦਾ ਘਰ ਐ ਨਾ ਮੇਰੀ ਜਿੱਧਰ ਉੱਧਰ
ਹਾਂ, ਅੱਛਾ ਚਲੋ ਜਗ ਜਗਰਾਤਾ ਹੋ
ਹਾਂਜੀ ਅਗਲੇ-ਅਗਲੇ ਸ਼ਨੀਵਾਰ ਜਗਰਾਤਾ ਹੋਇਆ ਸੀ, ਤਦ ਅਸੀਂ ਮੱਥਾ ਟੇਕ ਕੇ ਅੱਧਾ ਘੰਟਾ ਪਾਉਣਾ ਘੰਟਾ ਬੈਠ ਕੇ ਆ ਗਏ ਸੀ, ਹੁਣ ਬੱਚੇ ਵੀ ਜਾਣਗੇ, ਸੇਵਾ ਸੁਵਾ ਕਰਨਗੇ ਓਦਰ ਜਾ ਕੇ ਤੇ ਨਾਲ ਚਲੇ ਜਾਵਾਂਗੇ, ਓਦਰ ਜਠਾਣੀ ਦਾ ਘਰ ਵੀ ਨਾਲ ਈ ਐ ਨਹੀਂ ਜਾਵਾਂਗੇ ਤੇ ਉੱਥੋ ਰੋਟੀ ਖਾ ਲਾਗੇ ਹੋਰ ਕੀ ਹੋਏਗਾ ਘਰ ਵੀ ਐ ਜਿੱਥੇ ਖਾ ਪੀ ਹੇਟੇ ਆ
ਅੱਜ ਕੀ ਬਣਾਇਆ ਸੀ?
ਅੱਜ ਅਸੀਂ ਸਵੇਰੇ ਤੇ ਅਸੀਂ ਵੀ ਮੈਂ ਵੀ ਪ੍ਰਭਾਤ ਫੇਰੀ ਤੇ ਗਈ ਸੀ ਸਾਡੇ ਐਧਰ ਗੁਰਦਬਾਰਿਆਂ ਵਾਲਿਆਂ ਨੇ ਨਿਕਾਲੀ ਸੀ ਤੇ ਬਸ ਨਾਸ਼ਤਾ ਉੱਥੋਂ ਘਰ ਆਏ, ਅਜੇ ਕੁੱਛ ਖਾਣ ਨੂੰ ਦਿਲ ਨੀ ਕਰਦਾ ਪਿਆ ਬੱਚੇ ਤੇ ਹੋਏ ਆ ਅੱਜ ਸੰਡੇ ਐ ਜੋਬ ਤੇ ਨੀ ਗਏ। ਜਿਸ ਲੇ ਉੱਠਣ ਗਏ ਓ- ਕਹਿੰਦੇ ਵੀ ਅਸੀਂ ਓਹ ਮੰਗਾਲਾਂਗੇ ਓਨਲਾਈਨ ਮੰਗਾਲਾਂਗੇ ਕੁਛ ਮੰਗਾਲਾਂਗੇ ਮੈਂ ਕਿਹਾ ਮੰਗਾ ਲੋ ਫਿਰ ਮੈਨੂੰ ਹੀ ਵਧੀਆ ਹੂੰ
ਹੋਰ
ਹਾਂਜੀ-ਹਾਂਜੀ ਹੋਰ ਸਭ ਵਧੀਆ-ਵਧੀਆ- ਵਧੀਆ
ਉਹ-ਉਹ ਜਠਾਣੀ ਵਾਲੇ ਪਾਸੇ ਆਜ ਭੰਡਾਰਾ ਵ ਤੁਹਾਡੇ
ਜੀ ਹਾਂਜੀ
ਕਿਸ ਚੀਜ਼ ਦਾ
ਪਤਾ ਨੀ ਆ ਤਾਂ ਮੈਨੂੰ ਵੀ ਨੀ ਪਤਾ ਅੱਜ ਓ ਆ।
ਹੋਰ
ਵਧੀਆ ਨਵੀਂ ਤਾਜ਼ੀ ਬਸ ਹਾਂਜੀ-ਹਾਂਜੀ। ਪਰ ਆਪ
ਪ੍ਰਭ ਕਿੱਥੇ ਐ?
ਪ੍ਰਭ ਮੇਰੇ ਬੇਟੇ ਦਾ ਨਾਂ ਐ ਓਏ
ਅੱਛਾ, ਤੁਆਡੇ ਬੇਟੇ ਦਾ ਨਾਂ ਏ ਕੀ ਕਰਦਾ ਓ ਹੈਲੋ ਹੈਲੋ
ਹਾਂਜੀ।
ਕੀ ਕਰ ਰਿਹਾ
ਬਸ ਹੁਣ ਦੇਖੋ, ਮੈਂ ਤੁਹਾਨੂੰ ਕਹਿ ਤਾਂ ਰਹੀ ਆ। ਬਸ ਓਦਰ ਜਾਣ ਲਈ ਤਿਆਰ ਹੋ ਰਹੇ ਆ। ਅਸੀਂ ਬੇਟੇ ਨੂੰ ਠਾ ਰਹੀ ਹਾਂ
ਕੀ ਕਰ ਰਿਹਾ
ਹਾਂਜੀ ਪ੍ਰਭਜੋਤ ਮੇਰਾ ਬੇਟਾ ਓ ਜੋਬ ਤੇ ਜਾਂਦਾ ਯਮੁਨਾ ਨਗਰ
ਅੱਛਾ-ਅੱਛਾ ਜੀ ਹੂੰ ਹੋਰ ਠੀਕ ਹੋ।
ਵਧੀਆ-ਵਧੀਆ ਤੁਸੀ ਬਸ।
ਹੋਰ-ਹੋਰ ਬੋਲੋ।
ਹੋਰ, ਬਸ ਤੁਸੀਂ ਸੁਣਾਓ ਹੋਰ ਕਿੱਦਾਂ।
ਅੰਮ੍ਰਿਤਸਰ-ਅੰਮ੍ਰਿਤਸਰ ਜਾਣਾ ਐ?
ਹਾਂਜੀ-ਹਾਂਜੀ ਵੇਖੋ ਸਲਾਹ ਬਣਦੀ ਤੇ ਪਈ ਆ।
ਹਾਂਜੀ ਯਾਤਰਾ ਤੇ।
ਯਾਤਰਾ ਤੇ ਘੁੰਮਣ ਜਾਣਾ ਐ
ਹੂੰ।
ਹੈਲੋ।
ਹਾਂਜੀ-ਹਾਂਜੀ ਬੋਲੋ।
ਅ ਫੋਨ ਆ ਰਿਹਾ।
ਹੇਮਕੁੰਡ ਸਾਹਿਬ ਦੀ ਯਾਤਰਾ ਤੇ ਬਣਦਾ ਤਾਂ ਪਿਆ ਪ੍ਰੋਗਰਾਮ। ਬੱਚਿਆਂ ਨੂੰ ਕਹਿ ਰਹੀ ਆ ਤੁਸੀਂ ਚਲੇ ਜਾਵੋ ਬੱਚੇ ਕਹਿੰਦੇ ਪਏ ਆ ਵੇਖ। ਦੇਖੋ ਮੰਮੀ ਦੇਖਦੇ ਆਂ ਕੀ ਹਿਸਾਬ ਕਿਤਾਬ ਏ।
ਹਾਂ ਤੇ। ਤੇ ਜਾਣ। ਇਹ ਤੇ ਜੂਨ ਤੇ ਜੁਲਾਈ ਚ ਹੁੰਦੀ ਸ਼ੁਰੂ।
ਹਾਂਜੀ ਹਾਂਜੀ ਯੇ ਤੋਂ ਰਿਸ਼ੀਕੇਸ਼ ਜਾਣਗੇ ਉੱਥੋਂ ਫੇਰ ਅੱਗੋਂ। ਜਿਹੜੇ ਗੁਰਦੁਆਰੇ ਨੇ ਉੱਥੇ ਜਾਣਗੇ ਅੱਗੋਂ। ਫਿਰ ਯਾਤਰਾ ਸ਼ੁਰੂ ਹੋ ਜਾਂਦੀ ਹੈ। ਯਾਤਰਾ ਤੇ ਜਾਣਗੇ ਦੇਖੋ ਕਿਸ ਤਰ੍ਹਾਂ ਕਰਦੇ ਨੇ। ਤੇ ਬੱਚਿਆਂ ਦੀ ਆਪਣੀ ਮਰਜ਼ੀ ਹੈ ਨਾ। ਹਾਂ। ਜੁਲਾ ਹਾਂ ਅਗਸਤ ਤੱਕ ਮਤਲਬ ਕਿ ਜਦੋਂ ਤੱਕ ਬਰਸਾਤਾਂ ਨੀ ਹੁੰਦੀਆਂ ਬਰਸਾਤਾਂ ਜਦੋਂ ਚਾਲੂ ਹੋ ਜਾਂਦੀਆਂ ਨਾ ਫਿਰ। ਥੋੜਾ ਦਿੱਕਤ ਹੋ ਜਾਂਦੀ ਹੈ ਤੇ ਰਸਤੇ ਬੰਦ ਹੋ ਜਾਂਦੇ ਨਾ। ਬਰਸਾਤਾਂ ਕਰਕੇ ਜੂਨ ਚ ਸ਼ੁਰੂ ਹੋ ਜਾਂਦੀ ਹੈ। ਮੇਰਾ ਖਿਆਲ ਚਾਰ ਜੂਨ ਤੋਂ ਸ਼ੁਰੂ ਹੁੰਦੀ ਹੈ।
ਅੱਛਾ ਜੀ ਤੇ ਇਹ ਮਤਲਬ ਜੁਲਾਈ ਦੇ ਅੱਧ ਤੱਕ।
ਹੂੰ ਹਾਂਜੀ ਹਾਂਜੀ ਜੁਲਾਈ ਅਗਸਤ ਤੱਕ ਰਹਿੰਦੀ ਆ।
ਅੱਛਾ ਅੱਛਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅਸਥਾਨ ਹੈ।
ਹਾਂਜੀ ਤਾਪ ਸਥਾਨ।
ਤਾਪ ਸਥਾਨ।
ਹਾਂਜੀ ਹਾਂ। ਹੋਰ ਸਭ ਵਧੀਆ ਜੀ ਬਸ ਸਭ ਵਧੀਆ ਹੁਣ ਬੇ। ਫੇਿਰ ਕਹਿੰਦੇ ਪਹਿਲਾਂ ਕਹਿੰਦੇ ਅਸੀਂ ਆਨੰਦ ਉੱਥੇ ਲੈ ਜਾਓ ਘੁਮਾਉਣ ਲਈ ਦੂਰ। ਹੋਰ ਗੁਰਦੁਆਰਿਆਂ ਚ ਫਿਰ ਮੈਂ ਕਿਹਾ ਚਲੋ ਦੇਖੋ ਪਹਿਲਾਂ ਇੱਧਰ ਚੱਲਦੇ ਹਾਂ ਫਿਰ ਵਿੱਚ ਕਦੀ ਛੁੱਟੀ। ਆਏਗੀ ਫਿਰ ਹੋਰ ਕਿਧਰੇ ਘੁੰਮ ਆਵਾਂਗੇ। ਕਹਿੰਦੇ ਮੰਮੀ ਅਸੀਂ ਤੇ ਤੁਹਾਡੇ ਨਾਲ ਹੀ ਜਾਣਾ ਨਾ ਇਸ ਕਰਕੇ ਫੇਿਰ।
ਹਾਂ ਠੀਕ ਹੈ। ਅੱਛਾ ਹੋਰ ਵੈਸ਼ਨੋ ਦਰਬਾਰ ਵੀ ਗਏ ਕਦੀ।
ਹਾਂਜੀ ਵਿਆਹ ਤੋਂ ਬਾਅਦ ਤਾਂ ਨਹੀਂ ਗਈ ਆਪਣੇ ਮੰਮੀ ਪਾਪਾ ਨਾਲ ਗਈ ਹੋਈ ਆ ਉੱਧਰੋਂ। ਆਪਣੇ ਪੇਕਿਆ ਸਾਈਡ ਤੋਂ ਇੱਧਰੋਂ ਨਹੀਂ ਗਏ ਇੱਥੇ ਮੇਰੇ ਬੱਚੇ। ਕਿਉਂ ਉਹ ਮੇਰਾ ਵੱਡੇ ਵਾਲਾ ਬੇਟਾ ਤੇ ਦੋ ਵਾਰੀ ਗਈਆ ਛੋਟੇ ਵਾਲਾ ਇੱਕ ਵਾਰੀ ਗਿਆ ਹੁਣ ਅਸੀਂ ਵੀ ਸਲਾਹ। ਬਣਾਉਂਦੇ ਪਏ ਆ ਜਾਣ ਦੀ ਵੇਖੋ ਜਦੋਂ ਬੁਲਾਵਾ ਆਏਗਾ ਉਦੋਂ ਹੀ ਜਾਵਾਂਗੇ ਨਾ।
ਹੂੰ। ਆਹ ਇਹ ਤਾਂ ਮਾਤਾ ਨੇ ਮਾਤਾ ਰਾਣੀ ਜਦੋਂ ਬੁਲਾਉਣਾ।
ਹਾਂ ਜਦੋਂ ਦੇਖੋ ਮੇਰੇ ਤੇ ਬੱਚਿਆਂ ਦੀ ਮਿੰਟ ਦੀ ਮਿੰਟ ਚ। ਸਲਾਹ ਬਣੀ ਹੈ। ਉਹ ਜਾਂ ਤਾਂ ਹੋਰ ਕਿੱਧਰੇ ਰਿਹਾ ਸੀ। ਟਰੇਨਾਂ ਬੰਦ ਸੀ ਫੇਰ ਕਹਿੰਦਾ ਮੈਂ ਮੰਮੀ। ਮੇਰੇ ਦੋਸਤ ਚੱਲੇ ਆ ਮੈਂ ਜਾਵਾਂ ਤੇ ਫਿਰ ਮੈਂ ਰੋਕਿਆ ਹੀ ਨ ਮੈਂ ਕਿਹਾ ਜਾਓ ਚਓ। ਚਲੇ ਜੋ ਚੰਗੇ ਪਾਸੇ ਤੋ ਮੈਂ ਨੀ ਰੋਕਦੀ।
ਹਮ ਕਦੋਂ ਪਿਛਲੇ ਮਹੀਨੇ ਗਏ ਸੀ।
ਨਾ ਉਹ ਫਸਟ ਜਨਵਰੀ ਨੂੰ ਉਹਨਾਂ ਨੇ ਉੱਥੇ ਮੱਥਾ ਟੇਕਿਆ ਸੀ। ਮੰਜੀ ਨਵੇਂ ਸਾਲ ਵਲੇ ਦਿਨ। ਨਹੀਂ ਨਹੀਂ ਬਹੁਤ ਭੀੜ ਸੀ ਬਹੁਤ ਜ਼ਿਆਦਾ ਭੀੜ। ਕਿਉਂਕਿ ਹਰ ਕੋਈ ਚਾਹੁੰਦਾ ਕਿ ਅਸੀਂ ਨਵਾਂ ਸਾਲ ਧਾਰਮਿਕ। ਸਥਾਨ ਤੇ ਇੱਥੇ ਉੱਤੇ ਬਿਤਾਇਏ। ਇਸ ਕਰਕੇ ਉਹਨਾਂ ਨੇ ਆਪਣਾ ਉੱਥੇ ਬਿਤਾਆ। ਹਾਂਜੀ ਲੈ ਕੇ ਗਏ ਸੀ ਸਰਦੀਆਂ ਦੇ ਕੱਪੜੇ ਲੈ ਕੇ ਗਏ ਸੀ ਸਵੈਟਰਾਂ। ਜੈਕਟਾਂ ਕੋਟ ਲੈ ਕੇ ਗਏ ਦੇ ਸੀ ਗਰਮ ਕੱਪੜੇ। ਕੱਪੜੇ ਪਾ ਕੇ ਗਏ ਸੀ।
ਅੱਛਾ ਅੱਛਾ ਹੋਰ ਹੋਰ ਸੁਣਾਓ ਕੋਈ ਨਵੀਂ ਤਾਜ਼ੀ।
ਹਾਂਜੀ ਬਸ ਹੋਰ ਨਵੀ ਤਾਜੀ। ਹੋਰ ਨਵੀਂ ਤਾਜ਼ੀ ਕੀ ਸੁਣਾਵਾਾਂ ਮੈਂ ਤੁਹਾਨੂੰ।
ਹਮ ਅੱਛਾ ਇੱਕ। ਇੱਕ ਗੋਪਾਲ ਮੋਚਨ ਹੈ।
ਹ।
ਜਿੱਥੇ ਗੁਰੂ ਗੋਬਿੰਦ ਜੀ ਮਹਾਰਾਜ ਜੀ ਨੇ ਸ਼ਸਤਰ ਦੋਤਰ ਉਹ ਸਥਾਨ ਵੇਖਿਆ।
ਹਾਂਜੀ ਇੱਧਰ ਤੇ ਗੁਰਦੁਆਰੇ ਤੇ ਸਾਰੇ ਤਕਰੀਬਨ ਦੇਖੇ ਹੋਏ ਇੱਧਰ ਵੀ ਅਸੀਂ ਜਾਈਦਾ ਹਰ ਮਤਲਬ। ਸਮਝ ਲਓ ਦੀਵਾਲੀ ਤੋਂ ਬਾਅਦ ਵੀ ਚਲੀ ਜਾਾਹੀਦਾ, ਗੁਰੂ ਨਾਨਕ ਦੇਵ ਜੀ ਦੇ ਵਰਡੇ। ਵੀ ਚਲੀ ਜਾਈ ਦਾ ਵਿੱਚ ਵਿੱਚ ਜਿਵੇਂ ਕਈ ਰਿਲੇਟਿਵ ਆਇਆ ਹੋਏ। ਰਿਸ਼ਤੇਦਾਰ ਆਇਆ ਦਾ ਏ ਤੇ ਉਹਦੇ ਨਾਲ।
ਹਮ।
ਚਲੇ ਜਾਈਦਾ ਘੁੰਮਣ ਗੁਰਦੁਆਰੇ।
ਕੀ ਕੀ ਭਾਵ ਹੈ ਗੋਪਾਲ ਵੋਚਨ ਦਾ
ਕਿਪਾ ਮੈਂ ਮੈਨੂੰ। ਮਤਲਬ ਕਿ ਉੱਥੇ ਇੱਕ ਮੰਦਿਰ ਵੀ ਹੈਗੇ ਆ ਤਿੰਨ ਮੰਦਿਰ ਨੇ।
ਅ ਕਿਹੜੇ ਕਿਹੜੇ ਨੇ
ਗਾਊ ਘਾਟ ਹੋਰ ਰਿਸ਼ੀ ਰਿਸ਼ੀ ਪਤਾ ਨਹੀ ਮਤਲਬ ਰਿਸੀ ਕੂੰਡ ਮੈਨੂੰ ਹੁਣ ਏਨਾ ਨਹੀਂ ਪਤਾ ਹੈਗਾ ਇੰਨੀ ਬਰੀਕੀ ਚ ਮੈਂ ਤੇ ਜਲਦੀ ਚੇ ਜੀ ਵੇਖੋ ਮੈਂ ਤੁਹਾਨੂੰ ਇੱਕ ਗੱਲ ਸਾਫ਼ ਸੁਥਰੀ ਕਹਿਣੀ ਮੈਂ ਇੰਨੀ ਬਰੀਕੀ ਚ ਨੀ ਜਾਂਦੀ ਤੇ ਨਾ ਮੈਨੂੰ ਇੰਨੀ ਬਰੀਕੀ ਚ ਗੱਲਾਂ ਮਤਲਬ ਕੀ ਆਂਦੀ ਮੈਨੂੰ ਇਹ ਪਤਾ ਗੁਰਦੁਆਰੇ ਜਾਣਾ ਮੱਥਾ ਟੇਕਣਾ ਬਾਬਾ ਜੀ ਨੂੰ ਅਰਦਾਸ ਕਰਨੀ ਹੈ ਬਾਬਾ ਜੀ ਨੂੰ ਕਹਿਣਾ ਸਭ ਦਾ ਭਲਾ ਕਰੋ ਕਿਸੇ ਦੇ ਪੈਰਾਂ ਪਿੱਛੇ ਸਾਡਾ ਵੀ ਭਲਾ ਕਰੋ ਬਰੀਕੀ ਵਿੱਚ ਮਤਲਬ ਇਹ ਕਿ ਇਤਿਹਾਸ ਪਤਾ ਹੋਣਾਂ ਚਾਹੀਦਾ ਬਹੁਤ ਬਰੀਕੀ ਚ ਮੈਨੂੰ ਥੋੜਾ ਘੱਟ ਹੀ ਪਤਾ
ਹਮ
ਹਾਂਜੀ ਉਹ ਬਰੀਕੀ ਦਾ ਗਿਆਨ ਵੀ ਹੋਣਾ ਚਾਹੀਦਾ ਨਾ, ਗਿਆਨ ਪਹਿਲਾਂ ਤੁਹਾਨੂੰ ਪਹਿਲਾਂ ਨੰਬਰ। ਤਾਂ ਗਿਆਨ ਹੋਣਾ ਚਾਹੀਦਾ ਬਰੀਕੀ ਚ ਜਾ ਤਾਂ ਰਹੇ, ਅਸੀ ਪਰ। ਚੀਜ਼ ਦਾ ਸਾਡੇ ਅੰਦਰ ਗਿਆਨ ਹੀ ਨਹੀਂ ਹੈਗਾ, ਤਾਂ ਕੀ ਫਾਇਦਾ ਉਸ ਬਰੀਕੀ 'ਚ ਜਾਣ ਦਾ।
ਅਹਮ।
ਹਾਂਜੀ ਹਾਂਜੀ ਹਾਂਜੀ ਉਹ ਤੇ ਪਤਾ ਹੀ ਆ ਉਹ ਤੇ ਹੁਣ ਫ ਤੁਹਾਡੇ। ਸ਼ਹਿਰ ਵਿੱਚ ਵੀ ਹੈ ਬਾਬਾ ਜੀ ਨੇ। ਆਪਣੇ ਘੋੜੇ ਬੰਨੇ ਸੀ ਸਾਡਾ ਉੱਥੇ ਇਤਿਹਾਸਿਕ ਗੁਰਦੁਆਰਾ ਹੈਏ।
ਵੱਡਾ ਗੁਰਦੁਆਰਾ। ਵੱਡਾ ਵੱਡਾ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ।
ਹਾਂ ਹਾਂ।
ਵੱਡਾ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ।
ਹਾਂ ਹਾਂਜੀ ਹਾਂਜੀ ਹਾਂਜੀ।
ਹਾਂਜੀ ਅੱਛਾ ਇੱਕ ਇੱਥੇ ਬੂੜੀਆ ਸਾਹਿਬ ਵੀ ਹੈ।
ਸਾਰੇ ਸ਼ਹਿਰਾਂ ਦਾ ਨਾ ਲੈਂਦੇ ਮੈਂ ਕਿਹਾ ਸਾਰੇ ਸ਼ਹਿਰਾ ਦਾ ਹਾਂਜੀ ਜੀ ਹਾਂਜੀ ਗੁਰਦੁਆਰਾ ਹੈ ਬੂੜੀਆ ਸਾਹਿਬ
ਹਾਂਜੀ ਹੋਰ ਹੋਰ ਸੁਣਾ ਕੁਛ ਹੈਲੋ